ਹੈਲੋ, ਹਾਂਜੀ ਜੋਤੀ ਜੀ।
ਹਾਂਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਿਵੇਂ ਹੋ ਜੀ?
ਹਾਂਜੀ ਬੱਚੇ ਤੁਸੀਂ ਸਨਾਓ ਠੀਕ ਓਂ।
ਹਾਂਜੀ ਵਦੀਆ ਤੁਸੀਂ ਦੱਸੋ
ਹਾਂਜੀ ਠੀਕ ਐ।
ਹੁੰਦੀ ਕੁਛ ਨੀ ਬਸ ਓਹੀ ਕਰਦਾ ਏਈ ਕੰਮ ਚੱਲਦਾ ਸ਼ਾਮ ਨੂੰ ਤਾਂ।
ਅੱਛਾ-ਅੱਛਾ ਰਾਤ ਦੇ ਰੋਟੀ ਪਾਨੀ ਦੀ ਸਬਜ਼ੀ ਦੀ
ਹਾਂ ਬਸ
ਹਾਂਜੀ-ਹਾਂਜੀ ਠੀਕ ਐ। ਹੋਰ ਸੁਨਾਓ
ਹਾਂਜੀ ਹੋਰ ਵਦੀਆ ਹੋਰ ਘਰੇਂ ਕੇ ਸਾਰੇ ਠੀਕ ਐ ਬੱਚੇ ਬਾਲ ਬੱਚੇ ਕਿਵੇਂ ਐ ਤੁਆਡੇ।
ਹਾਂਜੀ-ਹਾਂਜੀ ਵਦੀਆ ਸਬ ਵਦੀਆ ਠੀਕ ਠਾਕ ਨੇ ਛੁੱਟੀਆਂ। ਚੱਲਨਦੀਆਂ ਪਰੌਨੇ ਔੰਦੇ ਜਾਂਦੇ
ਛੁੱਟੀਆਂ ਚ ਔਖਾ ਹੁੰਦਾ ਨਾ ਬੱਚਿਆਂ ਨੂੰ ਸਾਮਨਾਂ।
ਬੋਤ ਜ਼ਾਦਾ ਬੋਤ ਹੀ ਜ਼ਾਦਾ
ਬੋਤ ਹਨਾ ਬੋਤ ਔਖਾ ਹੁੰਦਾ ਐ ਨਾ। ਹਾਂਜੀ ਹੋਰ ਟੇਮ ਹਾਂਜੀ।
ਹੋਰ ਜੀ, ਹੋਰ ਠੀਕ ਐ ਵਦੀਐ। ਕੁਛ ਨੀ ਬਸ ਘਰ ਦਾ ਈ ਕੰਮ ਚੱਲਦਾ ਐ ਸਾਡੇ ਤਾਂ।
ਅੱਛਾ-ਅੱਛਾ।
ਹੋਰ ਤੁਸੀਂ ਕੀ ਕਰਦੇ ਓਂ।
ਕੁਛ ਨੀ ਬੈਠੇ ਸੀ ਬੱਚੇਆਂ ਲਾਗੇ ਈ। ਬਸ ਕਦੀ ਕੁਛ ਖਾਨਾ ਬਨਾ ਲੋ ਕਦੀ ਖੁਆ ਦੋ ਕੁਛ ਫੇਰ ਰਸੋਈ ਚ ਕੰਮ। ਮੈਂ ਜੋ ਏਹੋ ਕੁੱਛ ਈ ਆ।
ਹਾਂ, ਲੱਗੇ ਪਏ ਆ ਹਨਾ।
ਹਾਂਜੀ-ਹਾਂਜੀ, ਏਦਾਂ ਈ ਚੱਲਦਾ ਜਾਨਦੇ ਆ। ਛੁੱਟੀਆਂ ਪਈਆਂ ਨਾ ਏਨਾਂ ਕਰਕੇ ਥੋੜਾ ਜਾਦਾ ਹੋਰ ਹੋ ਜਾਂਦਾ ਕੰਮ। ਬੱਚਿਆਂ ਕਰਕੇ ਓਦਰ ਸਕੂਲ ਜਾਂਵਾਂਗੀ ਫੇਰ। ਥੋੜਾ ਬੋਤ ਰੈ ਵੀ ਲਈਦਾ ਏਦਾਂ ਸਾਰੀ ਦਿਹਾੜੀ ਨੀ ਹੁਨ ਟਾਈਮ ਲੱਗਦਾ।
ਹਾਂ ਯੇ ਤੋ ਹੈ।
ਹੋਰ ਕੀ ਬਨਾ ਰੇ ਓਂ। ਕੀ ਰਾਤ ਦੇ ਖਾਣੇ ਚ ਅੱਜ
ਅੱਜ ਖਾਨੇ ਚੇ ਬੜੀਆਂ ਦੀ ਸਬਜ਼ੀ ਬਨਾ ਰਏਂ ਆਂ। ਮੇਰੀ ਗੁੱਡੂ ਬਨਾ ਰੀ ਐ, ਹਾਂ ਗੁੱਡੂ ਬਨਾ ਰੀ ਐ ਮੇਰੀ।
ਅੱਛਾ-ਅੱਛਾ।
ਹੂੰ, ਹਾਂ ਮੈਨੂੰ ਕੋਲ ਆ ਗੀ ਸੀ ਨਈ ਤੇ ਮੈਂ ਬਨਾਨਾ ਸੀ। ਮੈਨੂੰ ਕੋਲ ਆ ਗੀ ਫਿਰ ਮੈਂ ਕਿਆ ਚੱਲ ਕਰਲਾਂ।
ਤੇ ਕੱਲੀ ਵੜੀਆ ਦੀ ਸਬਜ਼ੀ ਬਨਾਂਦੇ ਓਂ ਕੇ ਵਿੱਚ ਕੁਛ ਹੋਰ ਵੀ ਨਾਲ ਐਡ ਕਰਦੇ ਓਂ।
ਆ, ਪਾ ਲਈਦੇ ਨੇ ਪਿਆਜ਼ ਪਾ ਲੇਂਦੇ ਆ।
ਹਾਂਜੀ ਠੀਕ ਏ ਜਿਵੇਂ ਤਰੀ ਹਨਾ ਸਬਜ਼ੀ ਬਨਾ ਕੇ ਜਸਟ ਵੜੀਆਂ ਵਿੱਚ ਸੁੱਟ ਦਿੰਦੇ ਓਂ ਫੇਰ।
ਹਾਂ ਨਈਂ ਅਸੀਂ ਓ ਚਿਨਿਆਂ ਆਲੀ ਬੜੀਆਂ ਬਨਾਂਦੇ ਐ। ਚੀਣਿਆਂ ਦੀ ਬੜੀਆਂ ਬਣਾ ਕੇ ਘਰੇ ਫਿਰ ਉਹ ਬਣਾਂਦੇ ਆ ਦੁੱਧ ਚ ਹਾਂ ਸੋਇਆਬੀਨ ਦੀ ਬੜੀਆ ਨਈਂ।
ਅੱਛਾ ਅੱਛਾ, ਚਣੇ ਦੀ ਵੜੀਆ।
ਹਾਂ ਚਨੇ ਦੀ ਬੜੀਆਂ ਦੀ ਸਬਜ਼ੀ ਬਣਾਂਦੇ।
ਠੀਕ ਐ, ਮੇਂ ਕਿਆ ਸ਼ਾਇਦ ਦੂਜੀਆਂ ਕੈਣ ਦੇ।
ਨਈ ਦੂਜੀਆਂ ਹਾਂ, ਤੁਸੀਂ ਕਿਸ ਸਾਈਡ ਤੋਂ ਬਿਲੋਂਗ ਕਰਦੇ ਓ?
ਅਸੀਂ ਪੰਜਾਬ ਤੋਂ, ਅੰਮ੍ਰਿਤਸਰ ਤੋਂ ਹਾਂਜੀ ਤੇ ਤੁਸੀਂ
ਅਬੋਰ ਤੋਂ
ਅੱਛਾ, ਅੱਛਾ।
ਆਏ ਓ ਕਦੀ, ਅਬੋਹਰ ਸਾਈਡ ਆਏ ਓ?
ਨਈਂ ਕਦੀ ਇੱਧਰਲੀ ਸਾਈਡ ਤੇ ਨ੍ਹੀਂ ਆਏ। ਵੀਰ ਜੀ ਉੱਧਰ ਮੈਂ ਨਾ ਭ ਹੁਕਓ
ਹਾਂ ਅਦਰਰ ਤਾ ਉਹ
ਕਿਵੇਂ ਲੱਗਾ ਫਿਰ ਸੈ਼ਰ?
ਵਧੀਆ ਲੱਗਿਆ ਸੀ ਤੁਆ ਹਾਂ ਅਸੀਂ ਨਾ ਉੱਧਰ ਸਾਰੇ ਘੁੰਮ ਆਏ ਸੀ ਬਿਆਸ ਵੀ ਗਏ ਸੀ ਚਿੰਤਪੁਰਨੀ ਸਾਬ ਗਏ ਸੀ ਨਾ ਸਭੀ ਤਬੀ ਜਾ ਕੇ ਆਏ ਸੀ ਉੱਧਰ। ਹਾਂਜ ਹਾਂ, ਆ ਵੇਸੇ ਤਾਂ
ਹਾਂਜੀ, ਫੈਮਲੀ ਟੂਰ ਕੱਢਿਆ ਹੋਣਾ ਨਾ ਤੁਸੀਂ ਵੀ ਅਪਲਾਈ ਹੋ ਗਿਆ ਏ ਤੇ ਪਿਆ ਲਿਆਂਦਾ ਨਈ ਓਥੋਂ। ਹੋਰ
ਜੀ ਗਈ ਸੀ, ਹਾਂਜੀ। ਤਭੀ ਆਈ ਥੀ, ਹਾਂ।
ਫੈਮਲੀ
ਮੇਰੀ ਫੈਮਲੀ ਤੇ ਮੈਂ ਤੇ ਮੇਰੀ ਗੁੜੀਆ। ਦੋ ਗੁੜੀਆ ਮੇਰੇ, ਹਾਂ ਦੋ ਗੁੜੀਆਂ ਐ। ਹਾਂ ਦੋ ਗੁੜੀਆਂ ਐ ਮੇਰੇ।
ਠੀਕ।
ਹਂ।
ਠੀਕ ਐ, ਛੋਟੀ ਕਿ ਮਤਲਬ ਮੈਰਿਡ ਕਿ ਘੜ ਅੱਗੇ ਛੋਟੀਆਂ ਈ ਹੈ ਹਜੇ।
ਹਾਂ ਅਨਮੇਰਿਡ ਐ ਪੜ੍ਹੀ ਤੇ ਪੜ੍ਹਦੀ ਐ।
ਅੱਛਾ ਅੱਛਾ ਫੜਦੀ ਐ, ਠੀਕ ਐ ਹਂ, ਹੋਰ ਸੁਣਾਓ?
ਠੀਕ ਆਂ, ਅਜੇ ਆ ਤੁਸੀਂ ਦੱਸੋ ਬਸ।
ਬਸ ਠੀਕ ਐ, ਬੈਠੇ ਫੋਨਾਂ ਚ ਲੱਗੇ ਹੋਏ ਬੱਚੇ ਸਾਰੇ। ਆਪੋ ਆਪਣੇ ਗੇਮਸ ਖੇਲਦੇ ਸਾਰਾ ਦਿਨ ਇਹੋ ਕੁਛ ਈਏ। ਹੋਰ?
ਹਂ।
ਹਾਡੇ ਵੀ ਗੈਸਟ ਆ ਰੇ ਨੇ ਘਰੇ, ਮੇਰੀ ਨਨਾਨ ਆ ਰੀ ਸੀ ਮੇਰੀ। ਹੁਣ ਦੇਖਦੇ ਪਏਦੇ ਕਿ ਬਣਾਈਏ ਹੁਣ ਕੁੱਝ ਰਾਤ ਨੂੰ। ਇੱਕ ਸਬਜ਼ੀਆਂ ਵੀ ਬਨਾ ਲੋ ਕੁਛ ਸਮਝ ਨੀ ਲੱਗਦੀ ਕੀ-ਕੀ ਬੰਦਾ ਬਨਾਵੇ ਤੇ ਕੀ ਨਾ ਬਨਾਵੇ। ਸੇਮ-ਸੇਮ ਈ ਰੋਜ਼ ਦਾ ਖਾਨਾ ਹੋ ਜਾਂਦਾ ਰਾਤ ਨੂੰ।
ਹਾਂ ਏ ਤਾਂ ਐ।
ਹੂੰ।
ਸਾਡੇ ਤਾਂ ਨਨਾੰਦ ਤਾਂ ਹੈ ਨੀ ਵੈਸੇ ਤਾਂ ਫੈਮਿਲੀ ਤੋਂ ਬੋਤ ਥੋੜੀ ਹੁੰਦੀ ਐ ਸਾਡੇ ਪਿੰਡਾਂ ਚ ਪਰ ਐ ਮੇਰੀ ਨਣਾ ਨਨਾੰਦ ਹੈ ਨੀ ਸਸ ਸੋਰਾ ਐ, ਦੇਵਰ ਐ, ਦੇਰਾਨੀ ਐ, ਬੱਚੇ ਐ ਓਨਾਂ ਦੇ ਚਦੀ ਮੇਰੀ ਜੋਈਏ ਆਂ।
ਠੀਕ ਐ ਜੁਆਇੰਟ ਫੈਮਿਲੀ ਹੋਨੀ ਮਤਲਬ ਤੋਡੀ।
ਨਈ ਜੁਆਇੰਟ ਨੀ ਐ, ਅਲੱਗ-ਅਲੱਗ ਰੈਂਦੇ ਐ ਸਾਰੇ ਪਰ ਐ ਹਾਂ, ਹਾਂ ਆਂ ਮਕਾਨ ਅਲ ਅਲੱਗ-ਅਲੱਗ ਐ ਓਨਾਂ ਸਾਰਿਆਂ ਦਾ, ਮੈਂ ਤੇ ਮੇਰੀ ਗੁੜੀਆ ਤੇ ਹਾਂ ਅਸੀਂ ਰੈਂਦੇ ਆ ਤਿੰਨੋਂ ਕੱਠੇ ਬਸ ਮੇਰੇ ਸੱਸ ਸੋਰਾ, ਦੇਵਰ ਅਲੱਗ ਰੈਂਦੇ ਆ ਸ਼ਾਮ ਨੂੰ ਬੰਨਦਾ ਐ ਨਾ।
ਅੱਛਾ।
ਆਂ। ਹੋਰ ਕੌਣ ਕੋਤ ਹਾਂ ਫੈਮਿਲੀ ਤਾਂ ਸਾਡੀ ਵਦੀਆ ਐ ਸਾਰੀ ਹਾਂ। ਹਾਂ ਸਾਰਾ ਪਰਿਵਾਰ ਤੇ ਵਦੀਆ ਹੁੰਦਾ ਹਾਂ। ਮੇਰੀ ਗੁੜੀਆ ਵੀ ਇੱਕ, ਹਸਬੈਂਡ ਤਾਂ ਮੇਰੇ ਹੈ ਨਈ ਦੇ ਡੈੱਥ ਹੋਈ ਹੋਈ ਐ।
ਅੱਛਾ-ਅੱਛਾ।
ਹਾਂ ਓਨਾਂ ਦੀ ਕਰੋਨਾ ਦੇ ਵਿੱਚ ਡੈਥ ਹੋ ਗਈ ਸੀ।
ਹਾਂ, ਹਾਂ ਮੈਂ ਗੁੜੀਆਂ ਨੂੰ ਕੱਲੀ ਪਾਲਦੀ ਆ ਦੋਨਾਂ ਨੂੰ।
ਹੂੰ ਤੇ ਕੋਈ ਪਰਿਵਾਰਕ ਕੁਛ, ਕੋਈ ਹੈਲਪ-ਹੁਲਪ ਕੁਛ ਨੀ।
ਨਈ
ਐਵੀ ਔ। ਖਾ ਹੋ ਜਾਂਦਾ ਵਾ
ਹਾਂ ਫਿਰ ਮੇਰੇ ਕੋਲ ਨਾ ਦਿਨ ਚ ਤਾਂ ਟਾਈਮ ਮਿਲਦਾ ਨਈ ਮੈਂ ਓੱਥੇ ਸਰਵੇ ਚ ਹੁੰਦੀ ਆ। ਤੇ ਹੁਣ ਅੱਜ ਈ ਮੈਂ ਫਰੀ ਸੀਗੀ ਮੈਂ ਕਿਆ ਚੱਲ ਆੱਜ ਕਰ ਲੈਂਦੀ ਆ ਕੱਲ ਹਾਂ।
ਅੱਛਾ-ਅੱਛਾ ਠੀਕ ਐ।
ਕੋਈ ਨੀ ਵਾਈਗੁਰੂ ਜੀ ਬਾਬਾ ਜੀ ਵੀ ਕਿਸੇ ਨਾ ਕਿਸੇ ਦਾ ਜਰੀਆ ਬਨਾ ਈ ਦਿੰਦੇ ਆ ਹਰ ਇੱਕ ਚੀਜ਼ ਦਾ। ਜੇ ਐਨੇ ਇਨਸਾਨ ਨੇ ਓ ਰੱਬ ਨੇ ਬੰਦੇ ਬਣਾ ਕੇ ਪੇਜੇ ਤਾਂ ਓਨਾਂ ਦਾ ਖਾਨ ਦਾ ਜ਼ਰੀਆ ਵੀ ਬਣਾ ਕੇ ਪੇਜੇ ਈਏ ਕਿਤੇ ਅਪਣੇ ਬੱਚੇ ਨੂੰ ਭੁੱਖਾ ਨੀ ਕੋਈ ਰੈਨ ਦਿੰਦਾ।
ਹਾਂ ਬਸ ਓਈ ਜਨਮ ਦੇੰਦਾ ਓਹੀ ਦੇਊਗਾ ਸਾਰਾ ਕੁਛ। ਹੂੰ ਆਪਾਂ ਨੂੰ ਤਾਂ ਮ੍ਹੇਨਤ ਕਰਨੀ ਐ ਵੈਸੇ।
ਹੋਰ ਤੁਆਡਾ ਕੰਮ ਕੁਮ ਵਦੀਆ ਚੱਲਦਾ।
ਹਾਂਜੀ ਮੈਂ ਹਾਊਸ ਵਾਈਫ ਹੈਗੀ ਆ ਬਾਕੀ ਮੇਰੇ ਹਸਬੈਂਡ ਵਗੈਰਾ ਕੰਮ ਕਰਦੇ ਬੱਚੇ ਮੇਰੇ ਦੋ ਨੇ ਛੋਟੇ ਇੱਕ ਗੁੜਿਆ ਤੇ ਇੱਕ ਬੇਟਾ ਫਸਟ ਕਲਾਸ ਚ ਗੁੜਿਆ ਵਾ। ਊ ਕੇ ਜੀ ਚ ਅਜੇ ਬੇਟਾ ਛੋਟਾ। ਛੇ, ਸੱਤ ਸਾਲ ਦਾ ਈ ਐ। ਹਾਂਜੀ-ਹਾਂਜੀ ਬੱਚੇ ਛੋਟੇ ਨੀ ਮੇਰੇ ਦੋਵੇਂ।
ਠੀਕ ਹੈ। ਮੇਰੀ ਇੱਕ ਗੁੜੀਆ ਤਾਂ ਉੱਨੀ ਸਾਲ ਦੀ ਹੈ, ਉਹ ਤਾਂ ਨਹੀਂ ਕੁਛ ਕਰ ਸਕਦੀ, ਉਹ ਤਾਂ ਵੇਸੇ ਦੂਰੇ ਦਾਰੇ ਆਉਂਦੇ ਬਿਮਾਰ ਰਹਿੰਦੀ ਹੈ।
ਹਾਂ ਜਿਹੜੀ ਹਾਂ, ਜਿਹੜੀ ਛੋਟੀ ਆ ਉਹ ਪੰਦਰਾਂ ਸਾਲ ਦੀ, ਉਹ ਟੈਂਥ ਕਲਾਸ ਚ ਪੜਦੀ ਹੈ। ਹਾਂ ਬਸ ਉਹ ਇੱਕ ਹੀ ਸਹੀ ਹੈ, ਹਾਂ।
ਇਹਦੀ ਹੋਰ ਹੁਨ ਇਹੋ ਚੀਜ਼ਾਂ ਅੱਧੀਆਂ ਤੇ ਬੰਦੇ ਨੂੰ, ਇਹੋ ਮਾਰ ਜਾਂਦੀਆਂ ਨੇ।
ਬਸ ਗੁੜੀਆਂ, ਜਵਾਕਾਂ ਪਿੱਛੇ ਜੀਣਾ ਪੈਂਦਾ, ਹੋਰ ਕੋਈ ਜ਼ਿੰਦਗੀ ਛੇ ਹੈ ਨੀ ਕੁਛ ਵੀ, ਪਰ ਬੱਚਿਆਂ ਪਿੱਛੇ ਹਾਂ।
ਸਹੀ ਗੱਲ ਹੈ ਚਲੋ ਕੋਈ ਨੀ, ਵਾਹਿਗੁਰੂ ਜੀ ਹ ਠੀਕ ਕਰਨਗੇ, ਤੁਸੀਂ ਸਗੋਂ ਆਪਣੇ ਬੱਚਿਆਂ ਨੂੰ ਪਾਠ ਲਾਗੇ ਲਾ ਕੇ ਰੱਖਿਆ ਜੇ। ਤਾਂ ਸਹੀ ਹੁਣ, ਦਵਾਈ ਦੂਈ ਮੈਡੀਸਨ ਨੀ ਚੱਲਦੀ ਕੁੜੀਆਂ ਦੀ।
ਚੱਲਦੀ ਆ, ਉਹਦੀ ਲੁਧਿਆਣੇ ਤੋਂ ਲੈ ਕੇ ਆਉਂਦੀ ਹੁੰਦੀ ਆ, ਮੈਂ ਮੇਡੀਸਨ। ਤੇ ਉਹਦੀਆਂ ਕੱਲੀ ਲੈ ਕੇ ਆਈਆਂ ਹਾਂ, ਉਹਨੂੰ ਪਹਿਲਾਂ ਵੀ ਬਹੁਤ ਤੇ ਜਰਾਈ ਆ, ਗੰਗ ਨਗਰ ਰੱਖੀ ਸੀ ਮੇਰੀ ਮੰਮੀ ਪਾਪਾ ਕੋਲੇ। ਫੇਿਰ ਉਹਨੂੰ ਦੋ ਸਾਲ ਹੋ ਗਿਆ ਮੇਰੇ ਕੋਲ ਹੈ, ਮੇਰੇ ਕੋਲ ਹੈ, ਫਿਰ ਇੱਧਰੋਂ ਦਵਾਈ ਚਲਾ ਚੱਲੀ ਹੈ, ਉਹਦੀ ਹਾਂ।
ਅੱਛਾ।
ਹਾਂ ਉਧਰ ਕੋਲ ਹਾਂ, ਹਾਂਜੀ।
ਚਲੋ ਬਾਕੀ ਕੋਈ ਨਹੀਂ ਹੈ ਕਿ ਥੋੜ੍ਹਾ ਬਹੁਤ ਬੱਚਿਆਂ ਦਾ ਤਾਂ ਨਾ, ਮਤਲਬ ਜਿਸ ਤਰ੍ਹਾਂ ਦੁਰਰੇ ਦੂਰੇ ਇਹੋ ਜਿਹੀ ਚੀਜ਼ ਪੈਂਦੀ ਥੋੜਾ ਉਹਨਾਂ ਨੂੰ ਜਿਵੇਂ ਤੇਲ ਦੀ ਮਾਲਿਸ਼ ਹੋ ਗਈ, ਇਹੋ ਜਿਹੀ ਚੀਜ਼ਾਂ ਜਾਂ ਨਟਸ ਵਗੈਰਾ ਹੋਏ ਜਿਹੜੇ ਉਹ ਇਹੋ ਜਿਹੀ ਚੀਜ਼ਾਂ ਦਿਆ ਕਰ।
ਬਹੁਤ ਕਿ ਕੀਤੀ ਹੈ ਦੀਦੀ, ਮੇਰੀ-ਮੇਰੀ, ਮਾਈਕੋ ਕੋਲੇ, ਮੇਰੀ ਦੋ ਸਿਸਟਰ ਸੀਗੀ, ਦੋ ਛੋਟੀਆਂ ਉਹਨਾਂ ਨੇ ਬਹੁਤ ਘੇਅਰ ਕੀਤੀ ਹੈ, ਇਹਦੀ ਪਰ ਹਨ ਨਾ ਕਹਿੰਦੇ ਮੈਨੂੰ ਕੁੱਤੇ ਨੇ ਕੱਟਿਆ ਸੀ ਇਹਦੇ ਜਨਮ ਟਾਈਮ, ਜਦ ਮੇਰਾ ਹਾਂ ਪੂਰਾ ਟਾਈਮ ਸੀਗਾ ਨਾ। ਤੇ ਮੈਨੂੰ ਡੋ ਕੁੱਤਾ ਖਾ ਗਿਆ, ਸ ਬਹੁਤ ਜ਼ਿਆਦਾ ਖਾ ਗਿਆ ਤਾਂ, ਇਸ ਕਰਕੇ ਮੇਰੇ ਇੰਜੇ ਕ ਲੱਗੇ ਥੇ, ਇੰਜੈਕਸ਼ਨ ਕਾਰਨ ਬੱਚਾ ਡਾਕਟਰ ਕਹਿੰਦਾ ਵੀ, ਆਹ ਤਾਂ ਬੱਚਾ ਬਚੂਗਾ ਯ ਵੀ ਲਵਾਉਣੇ ਪੈਣਗੇ। ਫਿਰ ਮੇਰੇ ਹਸਬੈਂਡ ਕਹਿੰਦਾ ਨਹੀਂ ਮੈਨੂੰ, ਵੀ ਬੱਚੇ ਤੇ ਹੋਰ ਹੋ ਜਾਣਗੇ ਵੀ। ਟਿੱਕੇ ਲਓ ਹਾਂ, ਫਿਰ ਉਹਦੇ ਕਰਕੇ ਹੋ ਗਈ, ਡੋਕਟਰਾਂ ਨੇ ਜਵਾਬ ਦਿੱਤਾ ਸੀ, ਬੱਚਾ ਨਹੀਂ ਬਚੇਗਾ ਪਰ ਇਹ ਬਚ ਧਾ ਗ ਪਰ ਉਹੀ ਕਿਸਮਤ ਮਾੜੀ ਮੇਰੀ।
ਹਮ।
ਹਾਂ ਡੋਕਟਰਾਂ ਨੇ ਤਾਂ ਕਿਹਾ ਸੀ ਵੀ ਇਹ ਬਚਣੀ ਹੈ ਨੀ, ਜੇਅਕਸਨ ਨਾਲ। ਵੀ ਪਰ ਬਸ ਹਾਂ।
ਵਾਹਿਗੁਰੂ ਸਭ ਦਾ ਭਲਾ ਕਰੇ।
ਹਾਂ।
ਹਮ।
ਬਾਕੀ ਕੋਈ ਹਾਂਜੀ।
ਦਸ ਤੁਹਾਨੂੰ ਦੁਵਾਪਿਸ ਬੇਕ ਕੋਲ ਮੈਂ ਕਰ ਸਕਦੀ ਆ, ਇੱਧਰ ਮੇਰਲੀ ਸਾਈਡ ਤੋਂ?
ਹਾਂ-ਹਾਂ, ਕੋਈ ਗੱਲ ਨੀ ਕਰ ਲੋ ਤੁਸੀਂ।
ਹਾਂ, ਇੱਕ ਮਿੰਟ ਆਪਣੇ ਦਸ ਮਿੰਟ ਹੋ ਵਾਲੇ ਐ।
ਹਾਂਜੀ ਹਾਂਜੀ, ਕੋਈ ਗੱਲ ਨੀ, ਤੁਸੀਂ ਕਰ ਲਇਓ ਮੈਨੂੰ ਬੇਕ ਕੋਲ ਕਰ ਲਓ। ਹੋਰ ਸੁਣਾਓ?
ਹੋਰ ਠੀਕ ਐ, ਦੀਦੀ ਬਸ ਜਿੰਨੀ ਹੈ, ਲੱਗੇ ਪਏ ਆ ਜਾ ਕੇ ਕਾ ਪਿੱਛੇ ਸਾਰਾ ਦਿਨ ਗਰਮੀ ਚੇ ਧੁੱਪ ਚੇ।
ਹੂੰ, ਚਲੋ ਜੇ ਜ਼ਿੰਦਗੀ ਦਿੱਤੀ ਰੱਬ ਨੇ, ਤਾ ਦੁੱਖ ਸੁੱਖ ਚਲੋ ਆਂਦੇ ਈ ਰਹਿੰਦੇ ਆ ਕੋਈ ਗੱਲ ਨੀ।
ਹਾਂ, ਇਹ ਤਾਂ ਹਾਰ ਤਾਂ ਨੀ ਮੰਨਦੇ, ਹੋ ਗਈ ਦੀਦੀ ਆਪਣੀ ਡਨ ਹੋ ਗਈ ਠੀਕ ਐ।
ਹਾਂਜੀ ਠੀਕ ਐ ਜੀ।